ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ? ਵਧੀਆ, ਵਧੀਆ ਤੁਸੀਂ ਦੱਸੋ ਸਗੋਂ? ਸਭ ਵਧੀਆ, ਠੀਕ ਠਾਕ ਤੁਸੀਂ ਦੱਸੋ? ਬਸ ਇਸੇ ਗੱਲ ਦੀ ਡਿਸਕਸ਼ਨ ਕਰ ਰਹੇ ਸੀ ਘਰ ਪਰਿਵਾਰ। ਅਤੇ ਨਾਲ ਹੀ ਆਪਣੇ ਰੂਟੀਨ ਬਾਰੇ ਵੀ ਸਾਡੀ ਰੋਜ਼ ਦੀ ਰੂਟੀਨ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ?
ਅੱਛਾ, ਅੱਛਾ ਟਾਈਮ ਮਨੇਜਮੈਂਟ ਨਾ ਕਿ ਹਰ ਇੱਕ ਚੀਜ਼ ਦਾ ਮਤਲਬ। ਟਾਈਮ ਕਿੱਦਾਂ ਸੈੱਟ ਕੀਤਾ ਜਾਵੇ। ਹਾਂਜੀ, ਹਾਂਜੀ ਪਰ ਨਾ ਟਾਈਮ ਦਾ ਜਿਹੜਾ। ਵੇਰਵਾ ਹੈ ਨਾ ਉਹ ਆਪਣੇ ਕੋਲ ਹੋਣਾ ਚਾਹੀਦਾ ਹਰ ਇੱਕ ਚੀਜ਼ ਦਾ।
ਬਸ ਕਿਉਂਕਿ ਟਾਈਮ ਹੋਏਗਾ ਸਮੇਂ ਦੀ ਕਦਰ ਕਰਾਂਗੇ ਤੇ ਮਤਲਬ ਸਾਡੇ। ਲਈ ਬੈਸਟ ਹੈ ਜੇ ਅਸੀਂ ਨਹੀਂ ਕਰਾਂਗੇ ਜੋੇ ਸਮਾਂ ਵੀ ਸਾਡੀ ਕਦਰ ਨਹੀਂ ਕਰੇਗਾ।
ਬਿਲਕੁਲ ਜੀ ਬਿਲਕੁਲ ਸਮਾਂ ਤਾਂ ਉਹ ਚੀਜ਼ ਹੈ ਜੋ ਕਦੀ ਕਿਸੇ ਵਾਸਤੇ ਰੁਕਿਆ ਹੀ ਨਹੀਂ।
ਹਾਂਜੀ, ਹਾਂਜੀ ਨਹੀਂ ਸਾਨੂੰ ਮਤਲਬ। ਸਵੇਰੇ ਜਲਦੀ ਉੱਠਣਾ ਚਾਹੀਦਾ ਵੈ ਆਪਣਾ ਜਿੰਨੇ ਵ ਜੇ ਉੱਠਣਾ ਆਪਣੇ ਟਾਈਮ ਨਾਲ ਉੱਠ ਕੇ ਆਪਣੀ ਸੈਰ ਕਰੋ। ਨਾਸ਼ਤਾ ਪਾਣੀ ਕਰੋ ਕਸਰਤ ਕਰੋ। ਐਸ ਸਾਨੂੰ ਮਤਲਬ ਟਾਈਮ ਦੇ ਨਾਲ ਹੀ ਸਾਨੂੰ ਕਰਨਾ ਚਾਹੀਦਾ। ਸਾਨੂੰ ਮਤਲਬ ਅੱਜ ਦਾ ਕੰਮ ਵੀ ਕੱਲ ਤੇ ਨਹੀਂ ਪਾਉਣਾ ਚਾਹੀਦਾ।
ਨਹੀਂ, ਨਹੀਂ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ। ਕਿ ਜਿਹੜੀ ਟਾਈਮ ਦੀ ਮੈਨੇਜਮੈਂਟ ਹੈ ਉਹ ਤਾਂ ਬਹੁਤ ਹੀ ਜ਼ਰੂਰੀ ਹੈ।
ਹਾਂਜੀ ਹਾਂਜੀ ਨਹੀਂ ਟਾਈਮ ਤੇ ਪਹਿਲਾਂ
ਕਿਉਂਕਿ ਬਿਨਾਂ ਟਾਈਮ ਦੇ ਦੇਖੋ। ਫੇਰ ਤਾਂ ਐਵੇਂ ਲੱਗਦਾ ਕਿ ਜਦੋਂ ਦਿਲ ਜਦੋਂ ਦਿਲ ਕੀਤਾ ਖਾ ਲਿਆ ਜਦੋਂ ਦਿਲ ਕੀਤਾ ਸੋ ਲਿਆ।
ਸੌ, ਹਾਂ, ਬਸ, ਬਸ, ਬਸ। ਹਾਂਜੀ ਹਾਂ ਮਤਲਬ ਸਾਨੂੰ ਆਪਣੇ ਰੋਜ਼ਾਨਾ ਰੂਟੀਨ ਦੇ ਵਿੱਚ ਨਾ ਲਿਸਟ ਬਣਾ ਲੈਣੀ ਚਾਹੀਦੀ ਹੈ। ਤਾਂ ਕਿ ਸਾਡੇ ਮਤਲਬ ਰੂਟੀਨ ਸੈਟ ਰਵੇ।
ਹਾਂਜੀ ਹਾਂਜੀ ਦੇਖੋ, ਜੇ ਆਪਾਂ ਬੱਚਿਆਂ ਵਾਲੇ ਹਾਂ ਤੇ ਆਪਾਂ ਨੂੰ ਇਹ ਸਿਸਟਮ ਤਾਂ ਕਰਨਾ ਹੀ ਪੈਂਦਾ ਕਿਉਂਕਿ ਬੱਚਿਆਂ ਨੂੰ ਤਾਂ ਟਾਈਮ ਤੇ ਹਰ ਇੱਕ ਚੀਜ਼ ਚਾਹੀਦੀ ਹੈ। ਉਹਨਾਂ ਨੂੰ ਟਾਈਮ ਤੇ ਸਕੂਲ ਭੇਜਣਾ। ਉਹ ਨੂੰ ਟਾਈਮ ਤੇ ਆ ਕੇ ਲੰਚ ਦੇਣਾ। ਤੇ ਉਹਨਾਂ ਨੂੰ ਸਮੇਂ ਸਿਰ ਮਤਲਬ ਆਪਦਾ ਸੁਆਣਾ ਵੀ ਪਏਗਾ ਜੇ ਲੇਟ ਕਰ ਦਾਂਗੇ ਤਾਂ ਸਵੇਰੇ ਔਖੇ ਹੋ ਜਾਣਗੇ।
ਹਾਂ, ਇਹ ਤਾਂ ਹੈ, ਬਿਲਕੁਲ ਸਹੀ ਗੱਲ ਕਿਉਂਕਿ ਟਾਈਮ ਹੀ ਨਹੀਂ ਹੋਏਗਾ ਤੇ ਸਾਰਾ ਦਿਨ ਆਲਸ ਹੀ ਰਹੇਗਾ। ਵੀ ਕੋਈ ਕੰਮ ਕਰਨ ਨੂੰ ਤੁਹਾਡਾ ਦਿਲ ਨੀ ਕਰੇਗਾ। ਮਤਲਬ ਕਿ ਲੇਟ ਹੀ ਹੋ ਜਾਏਗਾ। ਸਾਰਾ ਕੰਮ ਤੁਹਾਡਾ ਮਤਲਬ ਆਪਣੇ ਆਪ ਖੁੱਦ ਨੂੰ ਨਹੀਂ ਚੰਗਾ ਲੱਗੇਗਾ।
ਤੁਸੀਂ ਮੰਨੋਗੇ ਅਗਰ ਆਪਾਂ ਇੱਕ ਕੰਮ ਤੋਂ ਲੇਟ ਹੋ ਜਾਂਦੇ ਹਾਂ ਨਾ ਤੇ ਪਿਛਲੇ ਸਾਰੇ ਕੰਮ ਹੀ ਲੇਟ ਹੋ ਜਾਂਦੇ ਆ।
ਜੀ ਹਾਂਜੀ, ਨਹੀਂ, ਬਿਲਕੁਲ ਸਹੀ ਹੈ, ਕਿਉਂਕਿ। ਸਾਨੂੰ ਟਾਈਮ ਦੇ ਸਾਰੇ ਕੰਮ ਕਰਨੇ ਚਾਹੀਦੇ ਹੈ। ਆਪਣਾ ਦੁਪਹਿਰ ਸਵੇਰ ਦਾ ਨਾਸ਼ਤਾ ਟਾਈਮ ਤੇ ਕਰੋ। ਦੁਪਹਿਰ ਦਾ ਟਾਈਮ ਤੇ ਕਰੋ। ਮਤਲਬ ਏਦਾਂ ਸਾਡੀ
ਹੁਣ ਦੇਖੋ ਜੇ ਆਪਾਂ ਕਿਸੇ ਦਿਨ ਚਲੋ ਵਿਆਹ ਸ਼ਾਦੀ ਤੇ ਚਲੇ ਜਾਂਦੇ ਹਾਂ। ਆਪਾਂ ਰਾਤੀ ਆ ਕੇ ਲੇਟ ਸੌਦੇ ਹਾਂ। ਤੇ ਅਗਲੇ ਦਿਨ ਆਪਾਂ ਮਤਲਬ ਕਈ ਕੰਮਾਂ ਤੋਂ ਪਿੱਛੇ ਰਹਿ ਜਾਂਦੇ ਹਾਂ। ਤੇ ਕਿੱਥੇ ਰੋਟੀਆਂ ਬਣਾਉਣੀਆਂ ਲੇਟ ਹੋ ਜਾਂਦੀਆਂ ਕਿਤੇ ਬੱਚੇ ਵੀ ਲੇਟ ਨੇ ਤੇ ਸਾਰਾ ਦਿਨ ਫੇਰ ਆਪਣਾ ਸਰੀਰ ਵੀ ਖ਼ਰਾਬ ਹੁੰਦਾ ਹੈ।
ਸਹੀ ਬਿਲਕੁਲ- ਬਿਲਕਲ ਹੁਣ ਫਿਰ ਉਸ ਮਤਲਬ ਆਪਣੇ ਆਪ ਖੁੱਦ ਨੂੰ ਹੀ ਨਹੀਂ ਚੰਗਾ ਲੱਗਦਾ ਇਹ ਚੀਜ਼ ਫੇਰ ਮਤਲਬ ਆਪਣੇ ਟਾਈਮ ਨਾਲ ਉਠਾਂਗੇ ਅਸੀਂ ਆਪਣੇ ਪਰਿਵਾਰ ਦੇ ਨਾਲ ਵੀ ਟਾਈਮ ਸਪੈਂਡ ਕਰ ਸਕਦੇ ਆਂ।
ਬਿਲਕੁੱਲ ਜੀ ਬਿਲਕੁੱਲ ਮੈਂ ਤਾਂ ਕਹਿੰਦੀ ਹਾਂ ਏਦਾਂ ਦਾ ਟਾਇਮ ਟੇਬਲ ਹੋਣਾ ਚਾਹੀਦਾ। ਕੀ ਜਿੰਦੇ ਵਿੱਚ ਆਪਾਂ ਆਪਦੀ ਸੈਲਫ ਲਈ ਵੀ ਟਾਇਮ ਕੱਢੀਏ।
ਹਾਂਜੀ- ਹਾਂਜੀ ਖੁੱਦ ਬਹੁਤ ਬਹੁਤ ਇਹੀ ਮੈਂ ਤੇ ਆਪ ਹੀ ਇਹੋ ਹੀ ਘਰ ਦੇ ਨਾਲ ਡਿਸਕਸ਼ਨ ਕਰ ਰਹੀ ਸੀ ਮੈਂ ਟਾਇਮ ਨਾਲ ਉੱਠੋ। ਟਾਈਮ ਨਾਲ ਆਪਣੇ ਸਾਰੇ ਕੰਮ ਕਰੋ ਤੇ ਸਾਰਾ ਦਿਨ ਅੱਛਾ ਨਿਕਲ ਨਿਕਲਦਾ ਹੈਗਾ ਵਾ ਵੀ ਬਹੁਤ ਵਧੀਆ
ਮਤਲਬ ਫਿਰ ਆਪਾਂ ਨਾ ਕੋਈ ਹੁਣ ਆਪਾਂ ਹਾਂ ਜਲਦੀ ਸੋਵਾਂਗੇ। ਮਤਲਬ ਜਲਦੀ ਉਠਾਂਗੇ ਅਰਲੀ ਟੂ ਬੈਡ ਅਰਲੀ ਟੂ ਰਾਈਜ਼ ਵਾਲੀ ਕਹਾਣੀ ਏ।
ਹਾਂਜੀ -ਹਾਂਜੀ- ਹਾਂਜੀ ਬਿਲਕੁਲ- ਬਿਲਕੁਲ- ਬਿਲਕੁਲ ਤੇ ਮਤਲਬ ਸਾਨੂੰ ਏ। ਮੋਬਾਈਲ ਵੀ ਰਾਤ ਨੂੰ ਨਹੀਂ ਦੇਖਣਾ ਚਾਹੀਦਾ ਜੇ ਆਪਾਂ ਦੇਖਦੇ ਹਾਂ ਤੇ ਸਵੇਰੇ ਲੇਟ
ਬੱਸ ਉਹ ਆਪਾਂ ਰੀਲਾਂ ਸਕ ਸਕਰੋਲ ਕਰਦੇ ਰਹਿੰਦੇ ਆਂ।
ਟਾਇਮ ਦੀ ਆਪਾਂ ਕਦਰ ਨੀ ਨਾ ਕਰਦੇ ਟਾਇਮ ਤੇ ਭੱਜਦਾ ਜਾ ਰਿਹਾ। ਟਾਈਮ ਨੇ ਥੋੜਾ ਨਾ ਰੁਕਣਾ ਹੈਗਾ।
ਨਹੀਂ -ਨਹੀਂ ਉਹ ਤਾਂ ਦੇਖੋ ਘੜੀ ਦੀ ਟਿਕ- ਟਿਕ ਕਦੋਂ ਕਿਂਦੇ ਕਿਸੇ ਲਈ ਰੁਕੀ ਹੈ ਨਾ।
ਹਾਂ ਬਿਲਕੁਲ- ਬਿਲਕੁਲ ਨਹੀਂ ਜੇ ਸਾਨੂੰ ਨਾ ਟਾਈਮ ਦੀ ਕਦਰ
ਉਥੋਂ ਹੀ ਆਪਾਂ ਨੂੰ ਪਤਾ ਲੱਗਦਾ ਸਕੂਲਾਂ ਦੇ ਵਿੱਚ ਬੱਚਿਆਂ ਦਾ ਕਿੰਨਾ ਡਿਸਪਲੀਿਨ ਹੁੰਦਾ। ਕਿੰਨਾ ਟਾਈਮ ਦੇ ਅਕੋਰਡਿੰਗ ਚੱਲਦੇ ਆ ਉਹਨਾਂ ਦਾ ਹਰ ਇੱਕ ਪੀਰੀਅਡ ਜਿਵੇਂ ਕਿਸੇ ਦਾ ਚਾਲੀ ਦਾ ਪੰਤਾਲੀ ਦਾ ਪੈਂਤੀ ਪੈਂਤੀ ਦਾ ਉਹਨਾਂ ਨੇ ਪੂਰੇ ਟਾਈਮ ਤੇ ਆਪਦਾ ਪੀਰੀਅਡ ਖਤਮ ਕਰ ਦੇਨਾ। ਤੇ ਉਸੇ ਟਾਈਮ ਪੀਰੀਅਡ ਦੇ ਵਿੱਚ ਉਹਨਾਂ ਨੇ ਬੱਚਿਆਂ ਨੂੰ ਕੰਮ ਵੀ ਕਰਵਾਂਣਾ। ਉਹਨਾਂ ਨੇ ਬੱਚਿਆਂ ਦਾ ਕੰਮ ਚੈੱਕ ਵੀ ਕਰਨਾ ਬ ਬਚਿਆਂ ਨੂੰ ਸਮਝਾਣਾ ਵੀ ਹੈ ਤੇ ਹਰ ਇੱਕ ਕੰਮ ਬੜਾ ਮਤਲਬ ਬਾਊਂਡ ਹੋ ਕੇ ਕਰਦੇ ਹੈ ਤੇ ਤਾਂ ਹੀ ਉਹ ਸਾਰੇ ਦਿਨ ਵਿੱਚ ਆਪਦੇ ਆਵਦਾ ਮਤਲਬ ਸਿਲੇਬਸ ਜਾਂ ਕੰਮ ਕਰਵਾਂਦੇ ਆ ਬੱਚਿਆਂ ਨੂੰ
ਹਾਂਜੀ- ਹਾਂਜੀ- ਹਾਂਜੀ ਨਹੀਂ ਬਿਲਕ ਬਿਲਕੁਲ- ਬਿਲਕੁਲ ਸਹੀ ਗੱਲ ਤੁਹਾਡੀ ਮੈਂ ਤੇ ਇਹੀ ਕਵਾਂਗੀ ਕਿ ਆਪਣੇ ਟਾਈਮ ਤੇ ਉਠੋ ਟਾਈਮ ਤੇ ਆਪਣੇ ਸਾਰੇ ਕੰਮ ਕਰੋ ਜੇ ਬੱਚਿਆਂ ਦਾ ਡਿਸਪਲਨ ਬਣਾ। ਆਪਣਾ ਖੁੱਦ ਦਾ ਵੀ ਬਣਨਾ ਚਾਹੀਦਾ ਹੈ। ਇਹ ਤੇ ਹੈ ਆਪਣਾ ਮਤਲਬ ਆਪਣੇ ਪਰਿਵਾਰ ਦੇ ਨਾਲ ਹੀ ਸਾਨੂੰ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਦਾ ਹੈਗਾ ਵਾ। ਜਲਦੀ ਉਠਾਂਗੇ। ਸਾਰੇ ਕੰਮ ਸਾਡੇ ਜਲਦੀ ਹੋਣਗੇ ਬੱਸ- ਬੱਸ- ਬੱਸ ਹਾਂ ਆਪਾ ਨਾਲੇ ਵੱਡਿਆਂ ਦਾ ਵੀ ਸਤਿਕਾਰ ਮਤਲਬ ਇਹ ਵੱਡਿਆਂ ਵਿੱਚ ਵੀ ਬੜੀ ਜਿਆਦਾ ਹੁੰਦਾ ਕਿ ਵੱਡਿਆਂ ਦਾ ਸਤਿਕਾਰ ਮਿਲਦਾ ਸਾਨੂੰ
ਨਹੀਂ -ਨਹੀਂ ਦੇਖੋ ਹਰ ਇੱਕ ਜੇ ਕਿਸੇ ਆਪਣੇ ਘਰੇ ਬਜ਼ੁਰਗ ਐ। ਉਹਨੂੰ ਟਾਈਮ ਤੇ ਆਪਾਂ ਖਾਣਾ ਦੇਣਾ। ਟਾਈਮ ਤੇ ਉਹਨਾਂ ਦੀ ਦਵਾ ਦਾਰੂ ਕਰਨੀ ਪੈਂਦੀ ਹੈ ਨਾ ਮਤਲਬ ਜੇ ਛੋਟਾ ਹੈ ਤਾਂ ਵੀ ਮੈਂ ਕਹਿੰਦੀ ਕਿ ਛੋਟੇ ਵੱਡੇ ਦਾ ਫ਼ਰਕ ਨਹੀਂ ਹੁੰਦਾ ਕਿ ਹਰ ਇੱਕ ਚੀਜ਼ ਦਾ ਸਿਸਟਮ ਦਾ ਟਾਈਮ ਹੋਵੇ ਨਾ ਤੇ ਹਰ ਇੱਕ ਮਤਲਬ ਕੰਮ ਨੂੰ ਆਪਾਂ ਬੜੇ ਈਜ਼ਲੀ ਤੇ ਬਿਨਾਂ ਚਿੜਚਿੜੇਪਨ ਤੋਂ ਕਰ ਲਾਂਗੇ।
ਹਾਂਜੀ -ਹਾਂਜੀ ਬਹੁਤ- ਬਹੁਤ ਮੈਂ ਤੇ ਇਹੀ ਕਵਾਂਗੀ ਕਿ ਵੀ ਆਪਣਾ ਟਾਈਮ ਤੇ, ਆਪਣੀ ਰੂਟੀਨ ਬਣਾਓ। ਉਸੇ ਟਾਈਮ ਤੇ ਉੱਠੋ। ਕਿਉਂਕਿ ਜੇ ਅਸੀਂ ਰਾਤ ਦਾ ਵੀ ਖਾਣਾ ਜਲਦੀ ਖਾਵਾਂਗੇ, ਤੇ ਫਿਰ ਉਸ ਤੋਂ ਬਾਅਦ ਅਸੀਂ ਰਾਤ ਦੁੱਧ ਜੋ ਆਪਾਂ ਕੁੱਛ ਲੈਂਦੇ ਹਾਂ, ਉਹ ਵੀ ਟਾਈਮ ਨਾਲ ਹਜਮ ਡਾਇਜਸਟ ਹੋਏਗਾ ਜੇ ਅਸੀਂ ਟਾਈਮ ਨਾਲ ਹੀ ਨਹੀਂ ਖਾਵਾਂ ਪੀਵਾਂਗੇ ਤੇ ਡਾਇਜਸਟ ਹੀ ਨਹੀਂ ਹੋਏਗਾ। ਇਹ ਸਾਰੀ ਰੂਟੀਨ ਇਨੀ ਗ਼ਲਤ ਹੋ ਗਈ ਨਾ, ਵੀ ਤਾਂ ਆਪਾਂ ਜਿਹੜਾ ਸਮਾਂ ਲੰਘ ਗਿਆ, ਔ ਆਪਾਂ ਉਸ ਟਾਈਮ ਅਸੀਂ ਕੁਛ ਕੀਤਾ ਨੀ, ਤੇ ਜਿਹੜਾ ਆ ਰਿਹਾ ਉਹ ਵਾਪਸ ਤਾਂ ਆਣਾ ਨੀ।
ਹਾਂਜੀ ਹਾਂਜੀ ਇਹ ਤਾਂ ਹੈ ਲੰਘਿਆ ਸਮਾਂ ਕਿੱਥੇ ਵਾਪਿਸ ਆਇਆ, ਤੇ ਨਾ ਕਿਸੇ ਦੇ ਹੱਥ ਆਇਆ। ਤੇ ਦੇਖੋ ਜੀ ਹੁਣ ਆਪਣੇ ਕੋਲ ਕਿੱਡੀ ਵੱਡੀ ਇਗਜਾਮਪਲ ਹੈ, ਕਿ ਸਕੂਲ ਦੇ ਚਲੋ ਪੇਪਰ ਹੁੰਦੇ ਆ ਆਪਣੇ ਨਾ। ਸਕੂਲਾਂ ਦੇ ਵਿੱਚ ਬੱਚਿਆਂ ਦੇਦੇ, ਦੇਖੋ ਕਿੰਨਾ ਟਾਈਮ ਹੁੰਦਾ ਉਹਨਾਂ ਕੋਲ, ਕਿ ਉਹਨਾਂ ਨੂੰ ਪਹਿਲਾਂ ਹੀ ਟਾਈਮ ਦੱਸਤਾ ਜਾਂਦਾ ਹੈ, ਕਿ ਵੱਡੇ ਕਵਸ਼ਨ ਕਿੰਨੇ ਟਾਈਮ ਚ ਕਰਨੇ ਹੈ, ਛੋਟੇ ਤੇ ਕਿੰਨੇ ਚ ਕਰਨੇ ਹੈ, ਤੇ ਕਿਵੇਂ ਕਿੰਨੇ ਚ, ਉਹ ਬੱਚੇ ਬੱਚਿਆਂ ਦਾ ਅਗਰ ਡਿਸਿਪਲਿਨ ਹੈ, ਜੇ ਬੱਚਿਆਂ ਦਾ ਉਸ ਟਾਈਮ ਤੇ ਕੰਮ ਕੀਤਾ ਹੋਏਗਾ। ਤੇ ਤਾਂ ਹੀ ਉਹ ਬੱਚਾ ਆਪਦਾ ਪੇਪਰ, ਕਵਸ਼ਨ ਪੇਪਰ ਆਨਸਰ ਸ਼ੀਟ ਪੂਰੀ ਕਰ ਸਕਦਾ।
ਨੇ ਬਹੁਤ ਵਧੀਆ ਤੋਂ ਇਗਜ਼ਾਮਪਲ ਦਿੱਤੀ ਹੈ, ਤੇ ਇੱਕ ਤੋਂ ਹੀ, ਸਾਨੂੰ ਇੱਕ ਤੋਂ ਹੀ ਸਿੱਖਣਾ ਚਾਹੀਦਾ ਹੈਗਾ, ਬੱਚਿਆਂ ਤੇ ਸਗੋ ਸਿੱਖਣਾ ਚਾਹੀਦਾ ਕਿਉਂਕਿ ਆਪਣਾ ਕਿੰਨੇ ਟਾਈਮ 'ਤੇ ਕਿੰਨਾ ਆਪਣਾ ਪੋਰਸ਼ਨ ਕੰਪਲੀਟ ਕਰਦੇ ਨੇ, ਕਿਸ ਤਰ੍ਹਾਂ
ਪੇਪਰ ਕਿੰਨੇ ਘੰਟਿਆਂ ਚ, ਆਪਾਂ ਮੈਮ ਨੂੰ ਦੇਣਾ ਹੈਗਾ ਵੈ।
ਹਾਂਜੀ ਹਾਂਜੀ, ਜਿਵੇਂ ਕਿ ਤਿੰਨ ਘੰਟੇ ਦਾ, ਕਿਸੇ ਦਾ ਦੋ ਘੰਟੇ ਦਾ, ਕਿਸੇ ਦਾ ਢਾਈ ਘੰਟੇ ਦਾ।
ਢਾਈ ਘੰਟੇ ਦਾ, ਤੇ ਅਸੀਂ ਉਹਦੇ ਵਿੱਚ ਆਪਾਂ ਕੰਪਲੀਟ ਕਰਨਾ ਬਸ।
ਹਾਂਜੀ ਹਾਂਜੀ, ਤੇ ਦੇਖੋ ਜਿਹੜਾ ਬੰਦਾ ਕੰਪਲੀਟ ਕਰ ਜਾਂਦਾ, ਔ ਕਲਾਸ ਦਾ ਟੋਪਰ ਨਿਕਲ ਜਾਂਦਾ ਹੈ, ਤੇ ਵਧੀਆ ਢੰਗ ਨਾਲ ਉਹਨੂੰ ਕਰ ਲੈਂਦਾ, ਤੇ ਜਿਹੜਾ ਬੱਚਾ ਥੋੜਾ ਕੇਅਰਲੈਸ ਹੋਏਗਾ ਉਹ ਮਤਲਬ ਆਦਾ ਆਰਾਮ ਨਾਲ ਕਰੇਗਾ ਤੇ ਕਿੱਥੇ ਫਿਰ ਪੇਪਰ ਛੁੜੀ ਜਾੇਗਾ, ਔ ਏ ਨਾ ਕਿ ਟਾਈਮ ਦੀ ਮੈਨੇਜਮੈਂਟ ਸੀ ਤੇ ਤਾਂ ਉਹ ਆਪਦਾ ਪੇਪਰ ਨੂੰ, ਅੱਛੇ ਤਰੀਕੇ ਨਾਲ ਅਟੈਪਟ ਕਰ ਪਾਇਆ।
ਬਸ ਉਹ ਠੀਕ ਜ ਬਹੁਤ ਵਧੀਆ, ਮੈਂ ਤਾਂ ਆਪ ਕਹਾਂਗੀ, ਕਿ ਚਲੋ ਵੀ ਸਾਨੂੰ ਬੱਚਿਆਂ ਤੋਂ ਹੀ ਸਿੱਖਣਾ ਚਾਹੀਦਾ, ਸਕੂਲ ਜਾਂਦੇ ਨੇ ਆਪਣੇ ਰੂਟੀਨ ਤੇ ਉੱਠਦੇ ਨੇ, ਰੂਟੀਨ ਤੇ ਖਾਂਦੇ ਨੇ, ਰੂਟੀਨ ਤੇ ਸੌਦੇ ਨੇ।
ਨਹੀਂ ਨਹੀਂ, ਜਿੰਨਾ ਘਰਾਂ ਦੇ ਵਿੱਚ ਦੇਖੋ ਟਾਈਮ ਟੇਬਲ ਨੇ ਨਾ ਉਹਨਾਂ ਦੇ ਬੱਚੇ ਵੀ ਬੜੇ ਐਕਟਿਵ ਨੇ।
ਐਕਟਿਵ ਹਾਂਜੀ ਹਾਂਜੀ
ਉਹਨਾਂ ਨੂੰ ਹਰ ਇੱਕ ਕੰਮ ਕਰਨ ਦਾ ਢੰਗ ਸਲੀਕਾ ਬੜਾ ਅੱਛੇ ਤਰੀਕੇ ਨਾਲ ਆਂਦਾ।
ਹਾਂ, ਕਿਉਕਿ ਉਹਨਾਂ ਦੀ ਰੂਟੀਨ ਬਣੀ ਹੋਈ ਹੈ ਨਾ, ਕਿ ਹਾਂ ਵੀ, ਕਿ ਐਸੇ ਐ ਟਾਈਮ ਤੇ ਇਹ ਕੰਮ ਕਰਨਾ, ਜਿੰਨਾ ਘਰਾਂ ਦੀ ਨਹੀਂ ਹੈਗੀ ਉਹ ਤੇ ਮਤਲਬ, ਆਲਸ ਹੀ ਹੈ ਨੀਰਾ।
ਹਾਂਜੀ ਆਲਸ ਹੀ ਹੁੰਦਾ ਹੈ, ਬੱਚਿਆਂ ਦਾ ਸਵੇਰੇ ਮਤਲਬ ਰੂਟੀਨ ਨੀ ਗਾ। ਕਿਸੇ ਚੀਜ਼ ਦਾ ਇਹ ਤਾਂ ਦੇਖੋ ਬੱਚੇ ਨਾ ਮਾਂ ਬਾਪ ਤੋਂ ਸਿੱਖਦੇ ਹੈ, ਹਰ ਇੱਕ ਚੀਜ਼। ਜੇ ਮਾਂ ਬਾਪ ਟਾਈਮ ਨੂੰ ਲੈ ਕੇ, ਸਟ੍ਰਿਕਟ ਨੇ
ਹਾਂਜੀ ਹਾਂਜੀ
ਠੀਕ ਹੈ, ਅਗਰ ਜਦੋਂ ਮਾਂ ਪਿ ਬਾਪ ਹੀ ਥੋੜਾ ਲੇਜ਼ੀ ਚੱਲਣਗੇ, ਆਲਸ
ਹਾਂ, ਇਹ ਤੇ ਹੈ ਬਿਲਕੁਲ ਪਤਾ ਮਤਲਬ ਬੱਚੇ ਵੀ ਵੱਡਿਆਂ ਕੋਲੋ ਸਿੱਖਦੇ, ਜੇ ਵੱਡੇ ਹੀ ਨੀ ਮਤਲਬ ਆਪਣੇ ਸਮੇ ਤੇ ਆਪਣੇ ਕੰਮ ਕਰਨਗੇ ਤੇ ਫਿਰ ਛੋਟੇ ਕਿਸ ਤਰ੍ਹਾਂ ਕਰਨਗੇ। ਉਹਨਾਂ ਨੇ ਫਿਰ ਟੋਮੈ ਅਸੀਂ ਲੇਟ ਹੀ ਕਰਨਾ ਸਾਰੇ ਕੰਮ।
ਹਾਂਜੀ- ਹਾਂਜੀ ਉਹ ਤਾਂ ਹੈ ਬਿਲਕੁਲ। ਬਿਲਕੁਲ ਇਹੀ ਹੈ ਕਿ ਸਮੇਂ ਦੀ ਕਦਰ ਤੇ ਸਮੇਂ ਦੀ ਜਿਹੜੀ ਮੈਨੇਜਮੈਂਟ ਹੈ। ਔ ਸਭ ਨੂੰ, ਬੜੇ ਅੱਛੇ ਤਰੀਕੇ ਨਾਲ ਆਉਣੀ ਚਾਹੀਦੀ ਹੈ।
ਹਾਂਜੀ ਹਾਂਜੀ, ਇਹ ਤੇ ਬੜਾ ਜ਼ਰੂਰੀ ਹੈ, ਕਿਉਂਕਿ ਜਿਹੜਾ ਅੱਜ ਦਾ ਟਾਈਮ ਨਿਕਲ ਗਿਆ, ਵਾਪਿਸ ਥੋੜ੍ਹੀ ਨਾ
ਜੀ ਖੁਸ਼ਹਾਲ ਜੀਵਨ ਦੀਆਂ ਨਿਸ਼ਾਨੀਆਂ ਨੇ ਇਹ ਛੋਟੀਆਂ ਥੋੜੀਆਂ ਚੀਜ਼ਾਂ ਚ' ਬਦਲਾਅ ਲਿਆ ਕੇ ਆਪਾਂ ਜ਼ਿੰਦਗੀ ਨੂੰ ਬੜਾ ਖੁਸ਼ਹਾਲ ਤੇ ਚੰਗੇ ਢੰਗ ਨਾਲ ਕਰ ਸਕਦੇ ਹਾਂ।
ਚੰਗੀ ਬਸ- ਬਸ- ਬਸ- ਬਸ ਇਹੀ ਹੈ ਮੈਂ ਤੇ ਆਪ ਇਹੀ ਘਰ ਦੇ ਨਾਲ ਇਹੋ ਹੀ ਡਿਸਕਸ਼ਨ ਕਰਦੀ ਪਈ ਸੀ। ਤੇ ਮਤਲਬ ਆਪਣੇ ਸਾਰੇ ਹਰ ਇੱਕ ਕੰਮ ਜਰੂਰੀ ਹੈ ਰੂਟੀਨ ਦੇ ਵਿੱਚ ਪਰ ਟਾਈਮ ਸ ਟਾਈਮ ਹੋਣਾ ਚਾਹੀਦਾ ਇਹ ਨੀ ਕਿ ਰੋਟੀ ਖਾਣ ਦਾ ਟਾਈਮ ਹੈਗਾ। ਤੁਸੀਂ ਕੋਈ ਬਾਹਰ ਚੱਲ ਗਏ ਹੋ। ਬਾਹਰ ਚਲ ਗਏ ਹੋ ਬਾਹਰੋਂ ਖਾਏ ਹੋ। ਮਤਲਬ ਫੇਰ ਘਰਦਿਆਂ ਦਾ ਵੀ ਪੂਰਾ ਸਿਸਟਮ ਹਿਲ ਜਾਂਦਾ ਨਾ।
ਨਹੀਂ- ਨਹੀਂ ਪੂਰਾ ਜੀ ਹੁੰਦਾ ਬਿਲਕੁਲ- ਬਿਲਕੁਲ ਜੀ।
ਸੋ ਜਾੇਗਾ। ਕੁਛ ਹੋਰ ਖਾ ਲਏਗਾ। ਮਤਲਬ ਉਹ ਟਾਈਮ ਤੇ ਨਿਕਲ ਗਿਆ।
ਹਾਂਜੀ -ਹਾਂਜੀ ਨਹੀਂ -ਨਹੀਂ ਆਪਾਂ ਨੂੰ ਹਰ ਇੱਕ ਚੀਜ਼ ਦਾ ਧਿਆਨ ਆਪਾਂ ਨੂੰ ਬਲਕਿ ਆਪਣੇ ਬੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਜੇ ਅੱਜ ਆਪਣੇ ਬੱਚੇ ਇਸ ਗੱਲ ਨੂੰ ਸਮਝ ਗਏ। ਤੇ ਦੇਖੋ ਉਹਨਾਂ ਦਾ ਭਵਿੱਖ ਤਾਂ ਕਿੰਨਾ ਸੋਹਣਾ ਬਣ ਜਾਣਾ।
ਬਸ- ਬਸ, ਹਾਂਜੀ- ਹਾਂਜੀ, ਨਹੀਂ -ਨਹੀਂ ਬਹੁਤ ਵਧੀਆ ਮੈਂ ਤੇ ਆਪ ਜਦੋਂ ਵੇਖੋ ਕਈ ਵਾਰੀ ਇਹ ਹੁੰਦਾ ਹੈ ਕਿ ਪੇਪਰ ਨਜ਼ਦੀਕ ਆਉਂਦੇ ਨੇ ਬੱਚੇ ਕਈ ਵਾਰੀ ਉਹਦੇ ਤੋਂ ਮਤਲਬ ਲਾਗੇ- ਲਾਗੇ ਪੜ੍ਹਨਾ ਸਟਾਰਟ ਕਰਦੇ ਨੇ ਕਿ ਹਾਂ, ਅਸੀਂ ਸਾਰਾ ਸਾਲ ਪੜ੍ਹਨਾ ਨੀ ਪੇਪਰਾਂ ਆਣ ਕੇ ਪੜ੍ਹਨਾ। ਫ਼ਿਰ ਬਾਅਦ ਚ ਜਦੋਂ ਮਾ ਨ ਆਂਦੇ ਫਿਰ ਦੋਂ ਕਹਿੰਦੇ ਕਿ ਹਾਂ ਸਾਡੇ ਨੰਬਰ ਨੀ ਆਏ। ਹ ਠੀਕ ਹੈ ਜੀ। ਠੀਕ। ਹੋਏ।